ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਠਾਕ ਹਾਂਜੀ ਠੀਕ ਠਾਕ ਜੀ ਵਧੀਆ
ਹਾਂਜੀ, ਠੀਕ ਠਾਕ ਏ ਤੁਸੀਂ!
ਹੋਰ।
ਨਿਆਣੇ ਠੀਕ ਨੇ, ਮੈਂ ਸਬਜ਼ੀ ਕੱਟਣ ਲੱਗਦੀ ਸੀ।
ਅੱਛਾ ਜੀ।
ਹਾਂ ਹੁਣ ਸ਼ਾਮ ਦਾ ਟਾਈਮ ਹੋ। ਕਦੂ ਦੀ ਸਬਜ਼ੀ ਬਣਾਉਣੀ ਹੈ। ਹਾਂਜੀ, ਹੈਂ ਬੀ ਚਲੋ,
ਹਾਂ, ਮੈਂ ਤਾਂ ਸਬਜ਼ੀ ਧਰੀ ਜਾਂਦੀ ਤੇ ਹੀ
ਹੈਂ!
ਮੈਂ ਤਾਂ ਸਬਜ਼ੀ ਧਰੀ ਜਾਂਦੀ ਸੀਗੀ।
ਹਾਂਜੀ, ਬੱਸ ਮੈਂ ਵੀ ਕੱਟਦੀ ਹਾਂ ਨਾਲ ਦੀ ਨਾਲ ਹੀ ਰੱਖ ਲਾਂਗੀ ਨੀ ਏ।
ਹਾਂਜੀ, ਫੇਰ ਐ ਆ ਵੀ ਆਥਨੇ ਮੌਸਮ ਖ਼ਰਾਬ ਹੋ ਜਾਂਦਾ ਨਾ।
ਹਾਂਜੀ, ਨੈ ਹੁੰਦਾ ਥੋੜ੍ਹਾ ਰੈਸਟ ਜਿਹਾ ਹੋ ਜਾਂਦਾ, ਸਬਜ਼ੀ ਜਲਦੀ ਬਣਾ ਕੇ।
ਹਾਂਜੀ, ਹਾਂ।
ਹਾਂ। ਵੀ ਫਿਰ ਇੱਕੋ ਦਮ ਸਾਰੇ ਕੰਮ ਕਰਨੇ ਕੰਮ। ਟੀਲੀ ਹੋਈ ਜਾਂਦੀ, ਬੋਡੀ ਨੂੰ
ਫਿਰ ਹੁਣ ਆਪਾਂ ਖਾਣਾ ਤਾਂ ਉਦੋਂ ਬਣਾਉਂਦੇ ਹਾਂ, ਜਦ ਆਪਾਂ ਖਾਂਦੇ ਹਾਂ।
ਹਾਂਜੀ, ਹਾਂਜੀ ਆਟਾ ਵੀ ਮੈਂ ਤਾਂ ਉਹਦੀ
ਏਡਾ ਕੰਮ ਹੈ। ੳਹਨੂ
ਹਾਂ, ਜੇ ਸਬਜ਼ੀ ਬਣ ਜਾਂਦੀ। ਪੈਨ ਵਿਚ ਹੁੰਦਾ ਵੀ ਚਲੋ ਖਾਣਾ ਹੀ ਬਣਾਣੇ ਜਦੋਂ ਮਰ ਬਣਾ ਲਈ ਏ। ਜਦੋਂ, ਖਾਂਨੇ ਆ। ਉਦੀ ਮੈਂ ਤਾਂ ਆਟਾ ਵੀ ਗੁੰਣਦੀ ਹਾਂ, ਥੋੜਾ ਜਿਹਾ ਹੁੰਦਾ ਹੈ। ਮਿੰਟ ਚ ਗੁੰਨ ਕੇ, ਮਿੰਟ ਚ ਹੀ ਲੱਗ ਜਾਣੀ ਆ। ਨਿਆ ਚਲੋ ਸਬਜ਼ੀ ਬਣੀ ਹੁੰਦੀ ਹੈ, ਜੇ ਥੋੜਾ ਜਿਹਾ, ਕੰਮ ਨਿਬੜਿਆ ਹੁੰਦਾ। ਅਸੀਂ ਬਣਾਈ ਜਾਂਦੇ ਆ, ਵੀ ਚਲੋ ਕੰਮ ਲੱਗ ਰਿਹਾ।
ਹਾਂਜੀ ਹਾਂ। ਕੰਮ ਕਰਦੇ ਤਾਂ ਟਾਈਮ ਪਾਸ ਹੋ ਹੀ ਜਾਂਦਾ, ਵਿਹਲਿਆਂ ਦਾ ਨਹੀਂ ਹੁੰਦਾ।
ਹਾਂਜੀ ਨਹੀਂ ਹੁਣ ਤਾਂ ਬੱਸ।
ਅੱਛਾ, ਜੀ ਹੋਰ ਆਪਣੇ ਮੱਝਾਂ ਮੁਝਾਂ ਰੱਖੀਆਂ ਹੋਈਆਂ ਨੇ।
ਹਾਂਜੀ, ਇੱਕ ਮੱਝ ਹੈਗੀ ਏ। ਇੱਕ ਮੱਝ ਹੈ, ਜੀ ਇੱਕ ਕੱਟਾ, ਇੱਕ ਮੱਝ ਹੈ, ਸੂਨ ਵਾਲੀ ਮੱਝ ਹੈ ਜੀ। ਹੋਰ, ਤੁਹਾਡੀ ਸੂਪੀ ਮੱਝ ਕੇ ਨਾ।
ਨਾ ਜੀ, ਬੱਸ ਹੱਥੋਂ ਤੜਕ ਹੀ ਜਾਂਦਾ ਸਾਡੀ ਮੱਝ ਦਾ ਤਾਂ
ਹ ਹੋ ਫੇ ਕੰਮ ਜੇਹਾ ਵਦ ਜਾਂਦਾ ਨਾ ਜੇ। ਦੋ ਸੂਪਣ ਮੱਜਾਂ ਦੁੱਧ, ਘਰ ਚੋਣੀ ਵਗੈਰਾ ਹੋਰ, ਕਈ ਕੁਛ ਕੰਮ, ਹੋ ਜਾਂਦੇ ਨੇ।
ਉਸ ਪਹਿਲਾਂ ਢਿੱਲੇ ਜਿਹੇ ਰਹੇ ਜੀ। ਹੁਣ ਖਾਸੀ ਕੰਮ ਕਰਨ ਵਾਲੇ ਪਏ ਸੀ। ਦੋ ਦਿਨ, ਤਿੰਨ ਦਿਨ ਹੋ ਗਏ। ਹੁਣ ਥੋੜੇ- ਥੋੜੇ, ਕਰਕੇ ਮੇਰੀ ਮੈਨੇ ਫਿਰ ਵੀ ਕੰਮ ਵੱਧ ਜੂਗਾ।
ਹਾਂਜੀ, ਫਿਰ ਹੁਣ ਦਵਾਈ ਨਾਲ ਠੀਕ ਹੋ। ਤੁਸੀਂ ਹੈਂ!
ਹਾਂਜੀ, ਫ਼ਰਕ ਹੈ ਜੀ ਹੁਣ ਕੁਝ ਪਹਿਲਾਂ ਨਾਲੋਂ।
ਹਾਂ ਇਹ।
ਬੱਸ, ਦਵਾਈ ਵੀ ਮੇਰੀ ਥੋੜ੍ਹੇ ਦਿਨਾਂ ਦੀ ਰਹ ਗਈ ਜੇ।
ਹਾਂਜੀ, ਫੇਰ ਦਵਾਈ ਵੀ ਲੈਣ ਜਾਣਾ ਪੈਂਦਾ। ਹਾਂ ਇਹੀ ਹ ਹਾਂ, ਬਸ।
ਹਾਂਜੀ, ਹਾਂ! ਹਾਂਜੀ, ਤੇ ਇੱਕ ਹੁਣ ਨਾ ਬਣਦਾ ਨੀ ਜੀ ਜਿਸ ਦਿਨ ਥੋੜ੍ਹਾ ਜਈ ਵੱਧ ਕੰਮ ਕਰ ਲੈਂਦੇ ਆ ਤਾਂ ਥਕਾਵਟ ਹੋ ਜਾਂਦੀ ਐ।
ਹਾਂਜੀ, ਏ ਤਾਂ ਹੈ ਈ ਏ, ਪਤਾ ਉਮਰ ਈ ਐਸੀ ਏਹ। ਆਪਾਂ ਕਰਦੇ ਥੋੜ੍ਹਾ ਜਏਆ ਕੰਮ ਲੋੜ ਤੋਂ ਜਾਦੇ ਆ ਆਪਣੇ ਬਾਡੀ ਦੀ ਸਾਬ ਤੋ ਅਸੀਂ ਜਾਦਾ ਕਰ ਰਹੇ ਆ ਹੁਣ ਕੰਮ
ਹਾਂਜੀ ਹਾਂ ਹੁਣ ਦੋ-ਤਿੰਨ ਦਿਨ ਹੋ ਗਏ ਜੀ ਮੈਨੂੰ ਥੋੜ੍ਹਾ-ਥੋੜ੍ਹਾ ਕਰਕੇ ਆਟਾ ਪੀਂਦੀ ਨੂੰ ਬਸ ਏਨੇ ਚਿਰ ਸਾਨੂੰ ਬਾਲਾ ਤੇ ਲੱਗ ਜਾਂਦੀਆਂ ਜੀ।
ਹਾਂਜੀ।
ਮੈਨੂੰ ਵੀ ਐ ਫੇਰ ਮੱਝ ਸੂ ਪੂਗੀ।
ਹਾਂ, ਏਹ ਤਾਂ ਹੁੰਦਾ ਈ ਆ ਜਾਣਾ ਵੀ ਜੇੜਾ-ਜੇੜਾ ਪੈਲਾਂ ਹਾਂ ਏ ਤਿੰਨ-ਚਾਰ ਦਿਨ ਨਿਕਲ ਜਾਂਦੇ ਨੇ ਕੱਠੂ ਛੋਟਾ ਹੁੰਦਾ ਆ।
ਹਾਂਜੀ ਹਾਂ।
ਓਦੀ ਕੇਅਰ ਵੀ ਵੱਧ ਕਰਨੀ ਪੈਂਦੀ ਐ ਦੁੱਧ ਵਗੈਰਾ ਵੀ ਹੈਨਾ।
ਕੁਝ ਗਰਮੀ ਜਾਦਾ ਸੀ ਤੇ ਫੇਰ ਤਾਂ ਕਰਨੀ ਏ ਪੈਂਦੀ ਏ ਨਾ, ਹਾਂਜੀ। ਹੋਰ ਆਪਣੀ ਮਰਜ਼ੀ ਤੂੰ ਦਾ ਸੂਟ ਲੀ।
ਓ ਤਾਂ ਅਗਲੇ ਮੀਨੇ ਚ ਸੂਗੀ।
ਅੱਛਾ ਜੀ, ਚਲੋ ਮੌਸਮ ਠੰਢਾ ਹੋ ਜਾਊ ਜੀ ਜਾਦਾ ਨੀ ਤਾਂ
ਮੌਸਮ ਤਾਂ ਕਿੰਨਾ ਕੁ ਠੰਢਾ ਹੋਊਗਾ ਵਿਆਹ ਰੈ ਗਏ ਵੀ ਕ ਦਿਨ ਈ ਰੈ ਗਏ ਵੀਰ ਨੀ ਚਲੋ ਮੀਨਾ ਕ ਲਾਲੋ ਵੀ ਹੈਨਾ ਜੇ ਲਾਸਟ ਜੀ ਤੇ ਸੂਈ ਪਤਾ ਨੀ, ਮੈਨੂੰ ਹੈਗੀ ਐਗਜ਼ੈਕਟ ਡੇਟ
ਹਾਂਜੀ, ਹਾਂ।
ਹਾਂ ਵੀ ਕਦੋਂ ਕੁ ਸੂਗੀ, ਸੱਤਵੇਂ ਮੀਨੇ ਚ ਕੈਂਦੇ ਸੀ। ਸੂਗੀ ਹਾਂ ਬਈ ਚਲੋ ਹਾਂਜੀ, ਛੇਮਾਂ ਚੱਲ ਰੈਯਾ।
ਹਾਂਜੀ, ਓਹ ਤਾਂ ਹੈ ਈ ਏ।
ਅਗਲਾ ਮਹੀਨੇ ਸੱਤਮਾ ਐ, ਚਲੋ ਏਨੇ ਨਾਲ ਈ ਓ ਹੁੰਦਾ ਏ। ਚਲੋ ਏ ਈ ਸੂ ਪੈਣੇ ਬੱਚਿਆਂ ਨੇ ਵੀ
ਤਾਂ ਫਿਰ ਰੋਜ਼ ਮਿੰਟ ਲੱਗਦਾ ਜੀ ਲਾਂਗਦੇ ਨੂੰ।
ਹਾਂ ਏ ਈ, ਹੈ ਈ, ਏ ਈ, ਸਿੰਮੀ ਹਾਂ ਏ ਈ, ਚਲੀ ਜਾਂਦਾ ਚੱਲ ਆ ਹੈਨਾ
ਹਾਂਜੀ ਹਾਂ।
ਹਾਂ ਏ ਈ ਬਸ ਖਾ ਲਯਾ ਪਕਾ ਲਯਾ। ਏ ਈ ਨਿਕਲ ਜਾ ਏ ਈ ਨਿਕਲ ਜਾਂਦੇ ਨੇ ਦਿਨ ਖਾ ਲਯਾ ਪਕਾ ਲਯਾ, ਏ ਈ ਬਸ ਚੜਿਆ ਤੇ ਝਾੜੂ ਪੋਚਾ ਕਰ ਲੋ ਆ ਕਰਲੋ ਆ ਕਰਲੋ ਬਸ
ਹਾਂਜੀ ਹਾਂ ਏਹ ਤਾਂ ਹੈ ਈ ਐ।
ਮੀਤ ਦੇਈਏ ਰੋਜ਼ ਨਵਾਂ ਕੰਮ ਤਾਂ ਹੁੰਦਾ ਈ ਨੀ ਕੋਈ
ਹਾਂਜੀ।
ਮੈਂ ਤਾਂ ਏਨਾਂ ਨੂੰ ਕਰਮਜੀਤ ਹੋਰਾਂ ਨੂੰ ਕੱਲ ਕੇਹਾ ਸੀ ਵੀ ਤੁਸੀਂ ਜਾ ਆਓ ਏਹ ਗਈਆਂ ਨੀ ਹੈ ਦੀ ਬੇ ਹੈ
ਜਾ ਆਏ, ਜਾ ਆਏ ਜੀ, ਹਾਂਜੀ ਜਾ ਆਏ।
ਤੇ ਦੋਨਾਂ ਦੇ ਨੀ ਪਰੇ ਗਏ ਦੋਨੇ ਪੈਣਾਂ ਗਈਆਂ ਸੀ ਇਕੱਲੀਆਂ-ਇਕਲੀਆਂ?
ਏ ਲੱਗ-ਲੱਗ ਗਈਆਂ ਸੀ ਜੀ।
ਅੱਛਾ ਦੋਨਾਂ ਦੀ ਨੀ ਪਰੇ ਗਏ। ਅੱਛਾ ਓਦਾ ਰੈਅ ਗਯਾ ਹੈ।
ਹਾਂਜੀ ਹਾਂ ਓ ਰੈਅ ਗਯਾ।
ਅੱਛਾ, ਇੰਜ ਹੁੰਦਾ ਏ ਬਸ। ਇਹ ਤਾਂ ਜ ਚੱਲ ਪਿਆ ਆਪਾਂ ਉ ਅੱਜ ਤਕ ਅਜੇ ਤਕ। ਪਿੰਡ ਵੀ ਨੀ ਭਰਨ ਲੱਗੇ ਹਜੇ ਤਾਂ ਫਾਰਮ ਮੈ ਭਰ ਰੀ ਨੀ। ਵੇ ਪਿੰਡ ਵੱਡੇ ਕਰਕੇ ਨਾ, ਕਹਿੰਦੇ ਵੀ ਪੰਦਰਾਂ ਦਿਨ ਭਰਨ ਗੇ।
ਅੱਛਾ ਜੀ।
ਹਾਂ, ਮੈਂ ਕਰਿਆ ਸੀ ਆਂਗਨਵਾੜੀ ਵਾਲੀ ਨੂੰ। ਫੋਮ ਮੰਗਈ ਹੋਈ ਆ ਮੈਂ ਉਹ ਕਹਿੰਦੀ-ਕਹਿੰਦੀ ਪੰਦਰਾਂ ਦਿਨਾਂ ਤੋਂ ਭਰਣਗੇ ਕਹਿੰਦੀ ਜਦੋਂ ਮਰਜ਼ੀ
ਅੱਛਾ ਜੀ-ਅੱਛਾ ਜੀ, ਅੱਛਾ।
ਮੈਨੂੰ ਚੱਲ ਹੁ ਆਏ-ਆਏ, ਇੱਕ ਦਿਨ ਹੋਰ ਵੱਧ ਜਾਂਦੇ ਆ।
ਨਾ ਚਲੋ, ਵਧੀਆ ਗੱਲ ਹੈ ਜੀ।
ਰੋਜ਼ ਆਇਆ ਜਾਂਦਾ।
ਹਾਂਜੀ ਹਾਂ।
ਹੂੰ, ਜੋ
ਇਹ ਤਾਂ ਹੈ ਜੀ, ਨਾਲੇ ਗਰਮੀ ਦੇ ਵਿੱਚ ਫਿਰ ਦਿੱਕਤ ਬਹੁਤ ਉਂਦੀ ਹੈ ਜੀ, ਬੱਸਾਂ ਵਿੱਚ। ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਜੀ ਮੇਰ।
ਹਾਂ, ਚਲ ਸਵੇਰੇ ਦੇਖਾਂਗੇ ਠੰਡੇ-ਠੰਡੇ।
ਚਲੋ, ਦੇਖ ਲੋਓ ਜੀ।
ਹੂੰ, ਫੇਰ ਨਿਆਣਿਆਂ ਦੇ ਮੂਡ ਦੀ ਗੱਲ ਹੈ।
ਹਾਂਜੀ-ਹਾਂ, ਕੀ ਪਤਾ ਤੜਕੇ ਨੂੰ ਵੀ ਤਿਆਰ ਹੋਣਗੇ ਕਿ ਨਾਂ?
ਹਾਂ, ਅਹੀ ਬਸ, ਚੱਲੀ ਜਾਂਦਾ ਚਾਲਾ।
ਹਾਂ, ਉਹ ਤਾ ਹੈਹੀ। ਹੋਰ ਜੀ?
ਹੂੰ
ਹੋਰ ਜੀ, ਸੁਣਾਓ ਕੋਈ ਨਵੀ-ਤਾਜੀ ਜੀ।
ਨਵੀ-ਤਾਜੀ। ਨਹੀਂ ਵੈਸੇ ਇਹਥੇ
'ਚ ਵੇਖਿਆ, ਅੱਛਾ ਜੀ ਅੱਛਾ।
ਦੇਖਿਆ, ਬਾਹਰ ਬੈਠੀ ਸੀ ਮੈਂ।
ਅੱਛਾ ਜੀ।
ਵਾਹਿਗੁਰੂ
ਨੀ ਲੱਗਦੀ ਜੀ, ਬਾਹਰੇ?
ਨਾ ਵੀ ਐਂ ਵੀ ਚਲ ਹਨਾ ਸ਼ਾਮ ਜ ਥੋੜ੍ਹੀ ਜਿਹੀ ਬਾਹਾਰ ਹਵਾ ਵੀ ਲੈਣੀ ਪੈਂਦੀ ਹੈ ਨਾ।
ਅੱਜ ਤਾਂ ਜੀ ਬੜੀ ਲੋ ਹੈੋਜੇ।
ਹਾਂ, ਅੱਜ ਤਾਂ ਹੈਗੀ ਆ, ਹੁਣੇ ਆਈ ਸੀ ਮੈਂ, ਅਛਾ ਥੋੜਾ ਜਿਹਾ ਬਾਹਰ ਦੇ ਤੇ ਮੌਸਮ ਕਿਹੋ ਜਾ, ਹਾਂ ਇਹ ਵੀ ਚਲੋੇ, ਨਾਲੇ ਹਵਾ ਥੋੜ੍ਹੀ ਹਵਾ ਵੀ ਬਾਹਰਲੀ ਹੋ ਜਾਂਦੀ ਹੈ, ਕੁੱਝ ਜੰਮਣਾ ਲੱਗੀਆਂ ਹੋਈਆਂ ਨੇ।
ਅੱਛਾ ਜੀ, ਅ
ਹਾਂ ਹਾਂਜੀ, ਹੁਣ ਥੋੜੀਆਂ ਜਿਹੀ ਪੱਕੀਆਂ ਤਾਂ ਹੈ ਨੀ ਹਜੇ ਵੀ ਚਲੋ, ਕੋਈ-ਕੋਈ ਡਿੱਗੀ ਜਾਂਦੀ ਹੈ ਵੀ, ਐਨੀ ਹੈਗੀ ਵੀ ਚੱਲ ਜਿਆਦਾ ਤਾਂ ਨਹੀਂ ਹੈਗੇ।
ਤਾਂ ਵਾਧੂ ਡਿੱਗਦੀਆਂ ਨੇ।
ਹਾਂ, ਮੀਂਹ ਨਾਲ ਹੀ ਪੱਕਣਗੀਆਂ ਨਾ। ਜਦੋਂ ਮੀਂਹ ਪਊਗਾ ਫੇਰ, ਇਕ ਦਮ ਪੱਕ ਜਾਂਦੀਆਂ ਨੇ। ਜਿੰਨਾ ਚਿਰ ਮੀਂਹ ਨਹੀਂ ਪੈਂਦਾ, ਉਹਨਾ ਚਿਰ ਤਾਂ ਕੱਚੀਂ ਰਹਿੰਦੀਆਂ ਨੇ ਕੋਈ-ਕੋਈ ਡਿੱਗਦੀਆਂ। ਹਾਂ, ਵੀ ਚੱਲ ਕੋਈ-ਕੋਈ ਖਾਧੀ ਜਾਂਦੀ ਐ ਨਾ?
ਹਾਂਜੀ! ਇਹ ਤਾਂ ਹੈ ਫ਼ੇਰ, ਕਿਉਂ ਕੱਠੀ ਇੱਕੋ ਲਖ਼ਤੀ ਓਹ ਹੁ
ਹਾਂ, ਜੇ ਨਾ ਉਪਰੋਂ ਤੋੜ ਕੇ ਖਾਂਨੇ ਆਂ ਤੇ ਉਹ ਅੱਗੇ ਹਰੀ ਜੀ ਹੁੰਦੀ ਆ ਓ ਕੱ ਚੀ ਓ ਖੱਟੀ ਲੱਗਦੀ ਐ ਫ਼ੇਰ ਜਿੰਨਾ ਚਿਰ ਲਾਲ ਨਾ ਹੋਵੇ ਉਹਨਾਂ ਚਿਰ ਟੇਸਟ ਵੀ ਹੁੰਦਾ ਇਹਨਾਂ 'ਚ, ਹੂੰ! ਹਾਂ ਐਈਂ ਆ ਬਸ ਓਹਨਾਂ ਚਿਰ ਟੇਸਟ ਆ ਜਿਹਨਾਂ ਚਿਰ
ਹਾਂਜ
ਪੱਕਦੀਆਂ ਨੇ, ਹੂੰ ਚੱਲ।
ਫਲੂਟ ਤਾਂ ਸਾਰੇ ਖਾਣੇ ਚਹੀਂਦੇ ਨੇ।
ਹਾਂਯੀ, ਇਹ ਤਾਂ ਹੈ ਈ।
ਹਾਂਜੀ!
ਜਾਮਣ ਤਾਂ ਕਹਿੰਦੇ ਬ-ਸ਼ੂਗਰ ਵਾਲੇ ਵਾਸਤੇ ਬਹੁਤ ਜ਼ਰੂਰੀ ਐ ਨਾ। ਵੀ ਜਿੰਨੇ ਜਿਹਨੂੰ ਜਾਦੇ ਸ਼ੂਗਰ ਐ ਬੀ ਜਾਮਣਾਂ ਬਾਧੂ ਖਾਵ ਵੀ ਫ਼ੇਰ ਬੰਦਾ ਠੀਕ ਰਹਿੰਦਾ ਬੰਦਾ, ਕੋਈ ਵੀ ਐ। ਆਏ! ਸ਼ੂਗਰ ਨਾਲ਼ ਬਹੁਤ ਫ਼ਰਕ ਪੈਂਦਾ ਏ।
ਬਾਂ ਪੈਂਦਾ ਏ।
ਹਾਂਜੀ! ਖਾਏਏ ਓ ਸ਼ੂਗਰਾਂ ਵਾਸਤੀ ਬਣੀਆਂ ਨੇ ਕਹਿੰਦੇ ਜਾਮਣਾਂ, ਇੱਕ ਛੋਟੇ ਕਰੇਲੇ।
ਹਾਂਜੀ ਹਾਂ!
ਇੱਕ ਇਹ ਓ-ਸ਼ੂਗਰ ਆਲੇ ਵਾਸਤੇ ਬਹੁਤ ਚੰਗ
ਟੇਸਟੀ ਤਾਂ ਸਭ ਨੂੰ ਲੱਗਦੇ ਨੇ ਜੀ।
ਹਾਂ! ਛੋਟੇ ਕਰੇਲੇ ਸਾਰਿਆਂ ਨੂੰ ਲੱਗਦੀ ਐ ਟੇਸਟੀ ਸਬਜ਼ੀ।
ਤਾਂਹੀ ਮੈਂ ਇਨਾ, ਨਾਲੇ਼ ਬੱਚੇ ਵੀ ਜਾਂਮਣਾ-ਜੁਂਮਣਾ ਖਾ ਕੇ ਬਹੁਤ ਛੌਂਕ ਛੌਂਕ ਆ ਬੱਚਿਆਂ ਨੂੰ।
ਖਾਦੀਆਂ ਜਾਂਦੀਆਂ ਨੇ ਜਾਮਣਾ ਤਾਂ।
ਹਾਂਜੀ ਹਾਂ! ਕਾਲਾ ਨੂੰਨ ਨਮਕ ਲਾ ਕੇ।
ਹਾਂ ਏ ਅਸੀਂ ਤਾਂ ਐਵੀਂ ਖਾਈ ਜਾਂਨੇ ਆ ਜੀ। ਇੱਕ-ਅੱਧੀ ਡਿੱਗੀ ਹੁੰਦੀ ਐ ਜਿਹੜੀ ਚੁੱਕੇ ਉੱਥੋਂ
ਫ਼ੇਰ ਹਜੇ ਘੱਟ ਪੱਕੀਆਂ ਨੇ ਨਾ ਜੀ ਪੱਕੀਆਂ ਨੇ।
ਜਦੋਂ ਜਾਦਾ ਹੁੰਦੀਆਂ ਉਦੋਂ ਨਮਕ ਲਾਉਣ ਦੀ ਜ਼ਰੂਰਤ ਪੈਂਦੀ, ਕਿਉਂ ਖੲ ਖਾਧੀਆਂ ਨੀ ਜਾਂਦੀਆਂ ਜਾਦਾ ਨੀ ਖਾਧੇ ਹਾਂ! ਉਹ ਉਦੋਂ ਨਮਕ ਲਾ ਕੇ ਖਾਣ ਨੂੰ ਦਿਲ ਕਰਦਾ। ਹ ਜਿਵੇਂ ਚੱਲੀ ਜਾਂਦਾ ਵਾ ਸੌਖਾ।
ਹਾਂ! ਆਪਣੇ ਤਾਂ ਪੱਕ ਰਈਆਂ ਨੇ ਜੀ।
ਹਾਂ ਏ! ਇੱਥੇ ਨੀ ਪੱਕੀਆਂ ਹ ਹਜੇ।
ਬਸ! ਗੇਤੀਆਂ-ਸੇਤੀਆਂ ਹੋ ਜਾਂਦੀਆਂ ਨੇ ਕਈ ਵਾਰੀ ਲੱਗਦੇ ਹੋਏ।
ਐਈਂ ਹੁੰਦਾ ਏ ਵੀ ਕਿਸੇ ਦੇ ਗੇਤੀ ਕਿਸੇ ਦੇ ਪਿਛੇਤੀ ਹਨਾ, ਦਸ-ਵੀਹ ਮਿੰਟਾਂ ਦਾ ਫ਼ਰਕ ਪੈ ਜਾਂਦਾ ਏ?
ਹਾਂਜੀ ਹਾਂ!
ਹੂੰ ਇਹ ਤਾਂ ਇਹਥ ਤਾਂ ਹੈ ਵੀ ਬਹੁਤ ਵੱਡੀ ਜਾਮਣ ਏ ਦੋ ਨੇ।
ਅੱਛਿਆ ਜੀ ਅੱਛਾ! ਫ ਮੈਂ ਤੇ ਤਾਂ ਤੋੜਨੀਆਂ ਵੀ ਬਹੁਤ ਔਖ ਖੀਆਂ ਹੁੰਦੀਆਂ ਹੋਣੀਆਂ ਜੀ?
ਇਹ ਤਾਂ ਨਾ ਨੀ-ਨੀਚ ਮੱਛਰਦਾਨੀ ਬੰਨ ਦੰਦੇ ਨੇ।
ਅੱਛਿਆ ਜੀ ਅੱਛਿਆ!
ਉਹ 'ਚ ਡਿੱਗੀ ਜਾਂਦੀਆਂ ਨੇ ਤੇ ਓ ਚੁੱਕੇ ਖਾਈ ਜਾਂਦੇ ਨੇ ਬੱਚੇ।
ਫ਼ੇਰ ਤਾਂ ਠੀਕ ਆ ਜੀ।
ਤੋ ਸੂ ਟੁੱਟਦੀਆਂ ਨੀ, ਨਾਲੇ ਗੰਦੀਆਂ ਨੀ ਹੁੰਦੀਆਂ ਹਾਂ ਨਈ ਬਸ ਇਹਦੇ ਕਰਕੇ ਉਹੋ ਹੋਈ ਜਾਂਦਾ। ਮੈ ਵੀ ਚਲੋ ਖਾ ਲਉਦੇ ਨੇ ਨਿਆਣੇ
ਮਿਨਤ ਕਰਦੇ ਨਾ ਫਿਰ ਜੀ ਓ
ਹਾਂ ਇਹ ਤਾਂ ਹੈ ਈ ਏ ਮੇਨਤ ਨਾਲ ਨਾ ਕੁਛ ਬਈਏ ਆ ਰੇ ਆ ਜੀ ਯਾਨ ਆਲੇ, ਚਲੋ ਠੀਕ ਐ ਦੀਦੀ ਓਕੇ ਬਾਏ।
ਓਕੇ ਜੀ ਓਕੇ।